ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ
ਬਸ ਵਧੀਆ ਅਸੀ ਤੁਸੀਂ ਸੁਣਾਓ
ਵਧੀਆ ਵਧੀਆ ਹੋਰ ਕੀ ਕਰ ਰਹੇ ਸੀ
ਅਸੀਂ ਬਸ ਆਏ ਦੇ ਹਾਂ ਥੱਕੇ ਹੋਏ ਹਾਂ ਬਸ ਰੋਟੀ ਰੂਟੀ ਖਾਈਏ
ਅੱਛਾ ਕੀ ਖਾਇਆ
ਅਸੀਂ ਬਸ ਉਹੀ ਘਰ ਉਹ ਬੰਨਿਆ ਸੀ ਮਸ਼ਰੂਮ ਬੰਨੇ ਦੀ ਸੀ
ਅੱਛਾ ਅੱਛਾ ਮਸ਼ਰੂਮ ਹਾਂ ਬਸ ਅਸੀਂ ਵੀ ਰੋਟੀ ਰੂਟੀ ਖਾ ਕੇ ਹੁਣ ਬੈਠੇ ਸੀ ਤੇ ਤੁਹਾਡਾ ਫੋਨ ਆ ਗਿਆ ਇਨੇ ਚ ਅਸੀਂ ਅੱਜ ਕੜੀ ਚੌਲ ਬਣਾਏ ਸੀ
ਕੜੀ ਚੌਲ ਤੇ ਮੈਂ ਵੀ ਬੜੇ ਖਾਨਾ
ਹਾਂ ਕੜੀ ਚੌਲ ਸਵਾਦ ਲੱਗਦੇ ਨੇ ਖੱਟੀ ਖੱਟੀ ਹੁੰਦੇ ਨਾ ਕੜੀ ਵਧੀਆ ਲੱਗਦੀ ਏ ਹਾਂ ਖ ਖਟੀ ਵਧੀਆ ਲੱਗਦੀ ਏ ਮੈਂ ਵੇਖਿਆ ਹੋਰ ਘਰਾਂ ਚ ਮਤਲਬ ਬਹੁਤ ਘੱਟ ਖੱਟਾ ਪਾਉਂਦੇ ਨੇ ਸਾਡੇ ਤੇ ਬਹੁਤ ਖੱਟੀ ਬਣਦੀ ਹੈ ਮਜ਼ਾ ਆ ਜਾਂਦਾ ਖਾ ਕੇ
ਖੱਟੀ ਹੋਏ ਨਾਲ ਉਪਰ ਡਾਲੋ ਬਟਰ
ਹਾਂ ਉਹ ਨਾਲ ਪਿਆਜ ਨਿੰਬੂ ਵਾਲੇ
ਹਾਂ ਹਾਂ ਹਾਂ ਹਾਂ
ਮਜ਼ਾ ਹੀ ਆ ਜਾਂਦਾ ਅੱਛਾ ਓਹ ਕੜੀ ਪਰੌਂਠਿਆਂ ਨਾਲ ਵੀ ਬਹੁਤ ਸਵਾਦ ਲੱਗਦੀ ਹੈ
ਹਾਂ
ਹਾਂ ਹਾਂ ਬਹੁਤ ਸਵਾਦ ਲੱਗਦਾ ਸਵੇਰੇ ਨਾਸ਼ਤੇਸ਼ ਤੇ ਬਹੁਤ ਸਵਾਦ ਲੱਗਦੀ ਹੈ ਕੜੀ ਕੜ੍ਹੀ ਦਾ ਤਾਂ ਸਵਾਦ ਹੀ ਵੱਖਰਾ ਹੈ
ਸਹੀ ਗੱਲ ਹੈ
ਹਾਂ ਹੋਰ ਘੁੰਮਣ ਗਏ ਸੀ ਤੁਸੀਂ ਫੋਟੋਆਂ ਵੇਖੀਆਂ ਮੈਂ ਬਹੁਤ
ਹਾਂ ਬਸ ਆਗੇ ਆਂ ਤਾਂਈ ਥੱਕ ਕਿ ਹੋਏ ਆ ਥੋੜ੍ਹੇ ਜਿਹੇ ਬਹੁਤ ਜ਼ਿਆਦਾ ਘੁੰਮਿਆ ਉੱਥੇ ਤਾਂ ਤੁਸੀਂ
ਘੁਮ ਆਏ ਉਹ ਸਾਨੂੰ ਵੀ ਲੈ ਜਾਣਾ ਸੀ
ਬਸ ਹੁਣ ਅਗਲੀ ਵਾਰ ਜਾਵਾਂਗੇ ਤੁਹਾਨੂੰ ਲੈ ਜਾਾਂਗੇ
ਹਮ ਕਿੱਥੇ-ਕਿੱਥੇ ਗਏ ਘੁੰਮਣ
ਅਸੀਂ ਜੈਪੁਰ 'ਚ ਔਤੇ ਮਤਲਬ ਬਹੁਤ ਸਾਰੀ ਜਗ੍ਹਾ 'ਤੇ ਗਏ ਹਾਂ ਮਤਲਬ ਜੇਂਜ ਹੋ ਗਿਆ ਅਜਮੇਰ ਦਾ ਕਿਲ੍ਹਾ ਹੈਗਾ ਉੱਥੇ ਇੱਕ
ਹਾਂ ਨਾਮ ਤਾਂ ਸੁਣਿਆ ਹੈਗੈ
ਹਾਂ ਉੱਥੇ ਤਾਂ ਮਤਲਬ ਅਸੀਂ ਗਾਈਡ ਕਰ ਲਿਆ ਸੀ ਤੇ ਉਹਨੇ ਮੈਂ ਸਾਨੂੰ ਦੱਸੀ ਬਹੁਤ ਸਾਰੀਆਂ ਚੀਜ਼ਾਂ ਦੱਸ ਰਾਜੇ ਦੀ ਕਿੰਨੀ ਰਾਨੀਆਂ ਹੈ ਉੱਥੇ ਦਸ-ਦਸ ਰਾਨੀਆਂ ਰੱਖੀ ਹੋਈ ਸੀ ਰਾਜੇ ਨੇ
ਅੱਛਾ
ਹਾਂ ਐਂਜ ਮਤਲਬ ਅੱਛੀ ਜਗਾ ਹੈਗੀ ਐਕਸਪਲੋਰ ਕਰਨ ਵਾਲੀ ਹੈ
ਆਂ ਹ
ਐਕਸਪਲੋਰ ਕਰਨੀ ਚਾਹੀਦੀ ਹੈ ਵੈਸੇ ਉਹ ਵਾਲੀ ਜਗਾ 'ਤੇ
ਹਾਂ ਜਗ੍ਹਾ ਤੇ ਵਧੀਆ ਹੈ ਮੈਂ ਵੀ ਰੀਲਸ ਵਿੱਚ ਵੇਖੀ ਹੋਈ ਹੈ ਜਗ੍ਹਾ ਤੇ ਬਹੁਤ ਵਧੀਆ ਹੈ
ਹਾਂ ਮਜ਼ਾ ਆ ਜਾਂਦਾ ਘੁੰਮ ਕੇ ਬਸ ਥੋੜੀ ਬਸ ਥੋੜ੍ਹੀ ਜਿਹੀ ਗਰਮੀ ਹੈਗੀ ਹੈ ਵੈਸੇ ਜਿਸ ਟਾਈਮ ਅਸੀਂ ਗਏ ਸੀ ਨਾ ਜਦੋਂ ਅਸੀਂ ਗਏ ਸੀ ਤਾਂ ਮੌਸਮ ਠੀਕ ਸੀ ਤਾਂ ਮੌਸਮ ਠੀਕ ਸੀ ਜਦੋਂ ਅਸੀਂ ਗਏ ਸੀ ਬਾਰਿਸ਼ ਵਾਲਾ ਮੌਸਮ ਹੋ ਰੱਖਿਆ ਸੀ
ਅੱਛਾ-ਅੱਛਾ ਬਾਰਿਸ਼ ਫੇਰ ਤੇ ਠੀਕ ਹੈ ਮਜ਼ਾ ਆ ਗਿਆ ਹੋਣਾ ਮੈਂ ਤੇ
ਨਹੀਂ ਜਾਇਆ ਜਾਂਦਾ ਉੱਥੇ
ਗਰਮੀ ਉੱਥੇ ਤਾਂ ਕੁਝ ਜ਼ਿਆਦਾ ਹੀ ਗਰਮੀ ਐ ਫੇਰ
ਬਹੁਤ ਜ਼ਿਆਦਾ ਗਰਮੀ ਐ ਐਕਸਟ੍ਰਰੀਮ ਹੈ ਪੰਜਾਹ ਡਿਗਰੀ 'ਚ ਤੇ ਉੱਥੇ-ਉੱਥੇ ਦੇ ਲੋਕ ਤਾਂ ਪੰਜਾਹ-ਪੰਜਾਹ ਡਿਗਰੀ 'ਚ ਏਹੋ ਜੀ ਚਾਹ ਪੀ ਰਹੇ ਹੁੰਦੇ ਨੇ
ਆਏ ਹਾਏ ਬਿਲਕੁਲ ਕਲਿ ਮੈਂ ਤੇ ਗਰਮੀ ਚ ਕਿੱਥੇ ਨੀ ਜਾ ਸਕਦੀ ਮੇਰਾ ਤੇ ਸਿਰ ਦਰਦ ਹੋਣ ਲੱਗ ਜਾਂਦਾ ਮੇਰਾ ਤੇ ਕਿੱਥੇ ਚਲੀ ਜਾਵਾਂ ਅਗਰ ਧੁੱਪ ਹੋਏ ਮੈਂ ਤੇ ਸਿਰ ਦਰਦ ਤੋਂ ਪਰੇਸ਼ਾਨ ਆ ਜਾਂਦੀ ਹਾਂ ਮੇਰਾ ਸਿਰ ਦਰਦ ਬਹੁਤ ਕਰਦਾ ਫੇਰ
ਹਾਂ ਗਰਮੀ ਚ ਤਾਂ ਮੇਰੇ ਵੀ
ਹੂੰ, ਮੈਂ ਤੇ ਥੋੜ੍ਹੀ ਜਿਹੀ ਵੀ ਧੁੱਪ ਨੀ ਬਰਦਾਸ਼ਤ ਹੈਗੀ ਮੈਨੂੰ
ਹੂੰ ਹੂੰ
ਹੋਰ ਕਿੱਥੇ-ਕਿੱਥੇ ਗਏ ਸੀ ਘੁੰਮਣ
ਉੱਥੇ ਅਸੀਂ ਫਿਰ ਹਵਾ ਮਹਿਲ 'ਤੇ ਗਏ ਸੀ
ਹੂੰ
ਹੋਰ ਇੱਕ ਹੈਗੈ ਹਵਾ ਮਹਿਲ ਸੀ ਇੱਕ ਪਤਾ ਨੀ ਮੈਂ ਨਾਮ ਭੁੱਲ ਗਿਆ ਮਹਿਲ ਦਾ ਉਹ ਨਾ ਮਤਲਬ ਇੰਝ ਦਾ ਹੈਗਾ ਆ ਪਾਣੀ ਦੇ ਵਿੱਚ ਮਹਿਲ ਬਨਿਆ ਦੈ ਇੱਕ ਮਤਲਬ ਪਹਿਲੇ ਮਹਿਲ ਬਣਾਇਆ ਸੀ ਰਾਜਾ ਨੇ ਉਹ ਡੁੱਬ ਗਿਆ ਓ ਡੁੱਬ ਗਿਆ ਫਿਰ ਉਹ ਪਾਣੀ ਦੇ ਵਿੱਚੇ ਚਲੇ ਗਿਆ ਹਾਂ ਮਤਲਬ ਥੋੜ੍ਹਾ ਤਾਂ ਹਿੱਸਾ ਦਿਖਦਾ ਬਾਹਰ ਨੂੰ
ਹਾਂ-ਹਾਂ
ਹਾਂ ਮਤਲਬ ਉਹ ਕੋਲ ਨਹੀਂ ਜਾ ਸਕਦੇ ਦੂਰੋਂ ਹੀ ਦੇਖ ਸਕਦੇ ਨੇ ਦੂਰੋਂ ਫੋਟੋ-ਫੋਟੋ ਖਿਚੋ ਹਾਂ ਓਦੇ ਕੋਲ ਨਹੀਂ ਜਾ ਸਕਦੇ
ਅਛ ਹਾਂ-ਹਾਂ ਓਹੀ
ਹਾਂ, ਤੇ ਉਹ ਵੀ ਅੱਛੀ ਜਗ੍ਹਾ ਸੀ ਦੇਖਣ ਦੀ, ਹਵਾ ਮਹਿਲ ਵੀ ਵਧੀਆ ਸੀ।
ਅੱਛਾ, ਹਵਾਾਂ ਮਹਿਲ ਚ ਫੋਟੋਜ਼ ਕਰਾਈਆਂ ਹੋਣਗੀਆਂ।
ਹਾਂ, ਤੁਸੀਂ ਦੇਖੀਆਂ ਹੈਗੀ ਫੋਟੋ।
ਹਾਂ, ਫੋਟੋਆਂ ਤੇ ਬਹੁਤ ਵੇਖੀਆਂ ਤੁਹਾਡੀ ਬਹੁਤ। ਪਈਆਂ ਹੋਈਆਂ ਹੋਰ ਕਿੱਥੇ ਕਿੱਥੇ ਗਏ।
ਹੋਰ, ਅਸੀਂ ਗਏ ਸੀ ਇੱਕ ਪਤਾ ਨੀ। ਸਾਨੂੰ, ਉੱਥੇ ਕਿਸੇ ਨੇ ਸਜੈਸ਼ਟ ਕੀਤਾ ਸੀ ਇੱਕ ਨਾ ਨਾ ਉਹਦਾ ਵੀ ਧਿਆਨ ਨਹੀਂ ਮੈਨੂੰ। ਰਾਜੀਵ ਜਾ ਈ ਨਾਮ ਸੀ ਉੱਥੇ ਨਾ ਹੈਗੇ ਇਹ, ਮਤਲਬ ਬੱਚਿਆਂ ਵਸਤੇ ਹੈਗਾ ਵਾ ਦਸ। ਅਲੱਗ ਅਲੱਗ, ਤਰੀਕੇ ਦੀ ਐਡਵੈਂਚਰਸ ਹੈਗੀਆਂ ਵਿੱਚ ਜਿਹਦੇ ਚ। ਪੂਰਾ ਰੂਮ ਹੈਗਾ ਮਿਰਰਸ ਲਗਾ ਰੱਖੇ ਨੇ ਰਾਸਤਾ ਡੂਂਢਨਾ ਬਾਹਰ ਜਾਣ ਦਾ ਇਹ ਵੀ ਸੀ। ਮਤਲਬ ਉੱਥੇ ਦੱਸ ਅਲੱਗ ਅਲੱਗ ਸੀ ਐਚ ਏਂਦੀ ਮਜ਼ਾ ਆ ਗਿਆ ਸੀ ਮਤਲਬ ਉੱਥੇ।
ਅੱਛਾ।
ਤੁਹਾਨੂੰ ਮੈਂ ਨਾਮ ਦੱਸਾਂਗਾ ਓਹਦਾ ਮੈਨੂੰ ਯਾਦ ਆਏਗਾ ਤੇ ਉਹ ਵੀ ਵਧੀਆ ਜਗ੍ਹਾ ਸੀ।
ਅੱਛਾ।
ਹੋਰ ਓਥੇ ਅਸੀਂ ਇੱਕ ਮੰਦਿਰ ਦੇਖਿਆ। ਮੰਦਿਰ ਹਾਂ ਬੜਾ ਪੁਰਾਣਾ ਮੰਦਿਰ ਸੀ ਉੱਥੇ ਸੌ ਸਾਲ ਪੁਰਾਣਾ
ਅੱਛਾ
ਉਹਦੀ ਤਾਂ ਹਿਸਟਰੀ ਬੜੀ ਵਧੀਆ ਹੈਗੀ ਐ ਮਤਲਬ ਮੰਦਿਰ ਦੀ
ਕੀ ਹਿਸਟਰੀ ਐ
ਮਤਲਬ ਜੈਨ ਜੀ ਇੱਕ ਨਾ ਰਾਜਾ ਸੀ ਤੇ ਨਾ। ਉਹਨੂੰ ਮਤਲਬ ਕੋਈ ਉਹ ਕਰਦਾ ਸੀ ਤਪੱਸਿਆ ਵਗੈਰਾ।
ਹਾਂ।
ਤੇ ਨਾਂ ਰੋਜ਼ ਨਾਂ ਇੱਕ ਇਨਸਾਨ ਦੀ ਬਲੀ ਚੜਾਂਦਾ ਸੀ ਉੱਥੇ।
ਅੱਛਾ।
ਇਨਸਾਨ ਦੀ ਰੋਜ
ਅੱਛਾ।
ਤੇ ਉਹਨੇ ਦੋ ਸਾਲ ਲਗਾਤਾਰ ਇਨਸਾਨ ਦੀ ਰੋਜ਼ ਇੱਕ ਇਨਸਾਨ ਦੀ ਬਲੀ ਚੜ੍ਹਾਈ। ਫੇਰ ਨਾ ਮਤਲਬ, ਉਹ ਭਗਵਾਨ ਵਗੈਰਾ ਤੋਂ ਕੁਛ ਸੀ, ਉਹਨੇ ਤਪੱਸਿਆ ਵਗੈਰਾ ਕੀਤੀ ਹੋਈ ਸੀ, ਤੇ ਉਂਜੀ ਅਸੀਂ ਪਤਾ ਨੀ ਇਹਨਾ ਤੇ ਧਿਆਨ ਨੀ ਹੈ ਮੈਨੂੰ।
ਅੱਛਾ, ਅੱਛਾ
ਹਾਂ ਤੇ, ਤੇ ਫਿਰ ਉਹ ਦੋ ਸਾਲ ਕਰਦਾ ਸੀ, ਫਿਰ ਜੋ ਲੋਗ ਹੈਗੇ ਸੀ ਉੱਥੇ ਤੇ ਉਹ ਫਿਰ ਉਹ ਤੁਹਾਨੂੰ ਪਤਾ ਈ ਏ ਗੁੱਸੇ ਵਗੈਰਾ ਹੋ ਜਾਂਦੇ ਨੇ। ਕੀ ਅਤੇ ਸਾਡੀ ਵੀ ਬਲੀ ਆ ਜੇਗੀ ਕਿਸੇ ਨਾ ਕਿਸੇ ਦਿਨ।
ਹਾਂ
ਉਹ ਮਤਲਬ ਜਬਰਦਸਤੀ ਕਰਦਾ ਸੀ, ਜੈਂਜ ਜਾਂਦਾ ਸੀ ਕਿਸੇ ਦੇ ਘਰ ਵੀ, ਉਠਾ ਕੇ ਲੈ ਅਂਦਾ ਸੀ ਇੱਕ ਬੰਦਾ ਰੋਜ।
ਅੱਛਾ, ਅੱਛਾ।
ਤੇ ਫਿਰ ਹੋ ਗਈ, ਫਿਰ ਉਹਨੇ ਨਾ ਫੈਸਲਾ ਕੀਤਾ, ਕਿ ਉਹਨੇ ਇਨਸਾਨਾਂ ਦੀ ਬਲੀ ਨਹੀਂ ਚੜ੍ਹਾਣੀ। ਤੇ, ਫਿਰ ਉਥੇ, ਨੀਂਹ ਚੜ੍ਹਾਣੀ ਹੁਣ।
ਅੱਛਾ, ਹੁਣ ਨੀ ਚੜਾਣੀ।
ਹਾਂ, ਤੇ, ਉੱਥੇ ਤੇ ਹੁਣ ਉਹ, ਕੀ ਕਹਿੰਦੇ ਨੇ ਹਿਰਨ ਦੀ ਚੜ੍ਹਾਂਦਾ ਐ ਬਲੀ।
ਅੱਛਾ ਠੀਕ ਐ, ਅੱਛਾ ਰੋਜ਼ ਹੀਰਨ ਹੀ ਚੜਾਂਦੇ ਨੇ।
ਰੋਜ਼ ਇੱਕ ਹੀਰਨ।
ਅੱਛਾ ਜੀ।
ਹਾਂ, ਤੇ ਨਾਲ ਉੱਥੇ ਕੀ ਕਹਿੰਦੇ ਨੇ, ਦਾਰੂ ਵਗੈਰਾ ਵੀ ਚੜ੍ਹਦੀਆਂ ਉੱਥੇ। ਪ੍ਰਸ਼ਾਦ ਏ ਉੱਥੇ ਦਾ ਤੇ, ਹਾਂ।
ਲੈ
ਅ, ਰੋਜ਼ ਚੜ੍ਹਦੀ, ਹੁਣ ਪਤਾ ਨੀ ਕੀ ਹੈਗੀ ਉਹ, ਸਾਰੇ ਤਾਂ ਓਥੇ ਮਤਲਬ ਇਹ ਈ ਦੱਸਿਆ ਲੋਕਾਂ ਨੇ ਸਾਰੇ ਜਿਹੜਾ ਅਸੀ ਗਾਈਡ ਕੀਤਾ ਸੀ ਉਹਨੇ ਈ ਦੱਸਿਆ ਸਾਨੂੰ ਤੇ
ਅੱਛਾ ਐ ਤੇ ਬੜਾ ਅਜੀਬ ਜਿਹਾ ਈ ਏ ਨਹੀਂ
ਹਜੇ ਵੀ ਰੋਜ਼ ਇਕ ਹੀਰਨ ਚੜ੍ਹੇਗਾ ਮਤਲਬ ਸਵੇਰੇ ਸਵੇਰੇ ਹੋਰ ਮਤਲਬ ਹੈਗੀ ਪਾਵਰ ਹੈਗੀ ਉਸ ਮੰਦਿਰ 'ਤੇ ਕਾਫੀ ਕੀ ਕਹਿੰਦੇ ਨੇ ਲੋਕ ਅਸੀਂ ਤੇ ਜਾ ਨੀ ਪਾਏ ਸੀ। ਅਸੀਂ ਤੇ ਜਾ ਨਹੀਂ ਪਾਏ ਸੀ ਬੰਦ ਹੋ ਗਿਆ ਸੀ। ਸ਼ਾਮੀ ਚਾਰ ਵਜੇ ਬੰਦ ਹੋ ਜਾਂਦਾ
ਅੱਛਾ ਅੱਛਾ ਹਾਂ ਹੁਣ ਹੁੰਦਾ ਸਭ ਦਾ ਆਪਣਾ ਆਪਣਾ ਹਿਸਾਬ ਹੁੰਦਾ ਹੈ ਕੋਈ ਕੁਛ ਕਰਦਾ ਕੋਈ ਕੁਛ ਕਰਦਾ
ਹਾਂ
ਕਿਸੇ ਨੂੰ ਕੁਛ ਕਹਿ ਥੋੜ੍ਹੀ ਸਕਦੇ ਆ
ਹੂੰ ਉੱਥੇ ਲੋਕੀ ਲੈ ਕੇ ਆਂਦੇ ਨੇ ਮਤਲਬ ਦਾਰੂ ਵਗੈਰਾ ਨਾ ਨਾ ਹਿਰਨ 'ਤੇ ਮਤਲਬ ਉਹ ਅਰੇਂਜ ਕਰਦੇ ਦੇਣਗੇ ਜੋ ਵੀ ਆਂਦੇ ਮੰਦਿਰ ਤੇ
ਅੱਛਾ
ਪੰਡਿਤ ਵਗੈਰਾ ਜੋ ਵੀ ਹੁੰਦੇ ਨੇ
ਹਾਂ, ਹਾਂ
ਉੱਥੇ ਪਾਲਦੇ ਨੇ ਖੁਦ ਹੀ, ਹੀਰਨ ਪਾਲਦੇ ਨੇ, ਫੇਰ ਬਲੀ ਚੜਾ ਦਿਂਦੇ ਨੇ, ਵੱਡਾ ਹੁੰਦਾ ਜਦੋਂ।
ਉਹੀ ਐਵੇਂ ਈ ਬਕਰਾ ਈਦ ਤੇ ਹੁੰਦਾ ਐਵੇਂ
ਪਹਿਲੇ ਬੱਕਰਿਆਂ ਨੂੰ ਬੱਕਰਿਆਂ ਦੀ ਸੇਵਾ ਕਰਦੇ ਨੇ ਇੱਕ ਇੱਕ ਦੋ ਦੋ ਸਾਲ ਵੱਡੇ ਹੋ ਜਾਂਦੇ ਨੇ ਤੇ ਫੇਰ ਉਹਨਾਂ ਨੂੰ ਕੱਟ ਦਿੰਦੇ ਨੇ।
ਪਤਾ ਨਹੀਂ ਕੀ ਕੁਛ ਹੈਗਾ ਓਹਨਾ ਇਹ ਤਾਂ ਕੁਛ ਪਤਾ ਨਹੀ, ਬਾਕੀ ਲੋਕੀ ਰਹਿੰਦੇ ਨੇ ਦਾਰੂ ਵਗੈਰਾ ਚੜਾਉਂਦੇ ਨੇ ਇੱਥੇ ਰੋਜ਼।
ਹਾਂ ਦਾਰੂ ਤੇ ਮੈਂ ਵੇਖਿਆ ਹੋਰ ਵੀ ਕਈ ਦੇਵਤਿਆਂ ਨੂੰ ਚੜਦੀ ਏ।
ਹਾਂ।
ਹੋਰ ਕਿੱਥੇ ਕਿੱਥੇ ਗਏ?
ਹੋਰ ਅਸੀਂ ਬਸ ਇੱਥੇ ਜ਼ਿਆਦਾ ਕੁਛ ਤਾਂ ਗਏ ਨਹੀਂ ਇੱਕ ਸਾਨੂੰ ਉਹ ਵੀ ਮਿਲਿਆ ਸੀ ਉਹ ਹਉਂਦੇ ਨਹੀਂ ਜੈਪੁਰ ਦੇ ਲੋਗ, ਉਹ ਜੋ ਵਜਾਂਦੇ ਨੇ ਆਪਣਾ ਗਿਟਾਰ ਟਾਈਪ ਜਾ ਕੁਛ ਹੁੰਦਾ, ਹਾਂ ਮੈਂ ਵੀਡੀਓ ਓਦੀ ਵੀ ਪਾ ਰੱਖੀ ਹੋਈ ਤੁਹਾਨੂੰ ਦੇਖੀ ਹੋਏਗੀ ਤੁਸੀਂ?
ਨਾ ਉਹਦੀ ਵੀਡੀਓ ਨੀ ਵੇਖੀ ਮੈਨੂੰ
ਨਾ ਨਾ ਹੁਣੇ ਹੀ ਪਾਈ ਏ ਥੋੜ੍ਹੇ ਦਿਨ ਥੋੜ੍ਹੇ ਟਾਈਮ ਈ ਹੋਯਾ।
ਅੱਛਾ ਅੱਛਾ ਨਹੀਂ ਉਹ ਨਹੀਂ ਵੇਖੀ ਮੈਂ।
ਹਾਂ ਉਹ ਨੇ ਬੜਾ ਅੱਛਾ ਗਾਨਾ ਸੁਣਾਇਆ ਹਾਂ ਹਜੇ ਪਈ ਹੋਈ ਏ ਮੇਰੇ
ਅੱਛਾ ਤੇ ਤੁਸੀਂ ਆਪੇ ਕਿਹਾ ਸੀ ਉਹਨੂੰ ਗਾਣਾ ਸੁਣਾਉਣ ਵਾਸਤੇ
ਨਹੀਂ ਮਤਲਬ ਉਹ ਸੁਣਾ ਰਿਹਾ ਸੀ ਉੱਥੇ ਬੈਠਿਆ ਹੋਇਆ ਸੀ ਮਤਲਬ ਸਾਈਡ ਚ ' ਤਾਂ ਅਸੀਂ ਗਏ ਵੀਡੀਓ ਵੀਡੀਓ ਬਣਾਈ ਓਹਦੀ ਖੁਸ਼ ਹੋਇਆ ਸੀ ਬੜਾ।
ਅੱਛਾ-ਅੱਛਾ।
ਮਤਲਬ ਟੈਲੈਂਟ ਤਾਂ ਹੈਗਾ ਲੋਕਾਂ 'ਚ।
ਹਾਂ ਟੈਲੈਂਟ ਤੇ ਬਹੁਤ ਹੁੰਦਾ ਲੋਕਾਂ ਵਿੱਚ।
ਹਾਂ ਹੋਰ ਤੁਸੀਂ ਨਹੀਂ ਗਏ ਘੁੰਮਣ?
ਬਸ ਅਸੀਂ ਤਾਂ ਗਰਮੀ 'ਚ ਘਰ ਹੀ ਬੈਠੇ ਹੋਏ ਹਾਂ ਕਿੱਥੇ ਵੀ ਨਹੀਂ ਗਏ।
ਕਿਉਂ?
ਬਸ ਗਰਮੀ ਬਹੁਤ ਹੋਈ ਦੀ ਆ ਮਨ ਹੀ ਨਹੀਂ ਕੀਤਾ ਕਿੱਥੇ ਜਾਣ ਦਾ।
ਪਹਾੜਾਂ ਤੇ ਜਾਓ ਤੁਸੀ ਫਿਰ ਗਰਮੀ ਨਹੀ ਚਾਹੀਦੀ ਵੇ
ਹਾਂਜੀ-
ਪਹਾੜਾਂ ਜਾਓ ਤਾਂ ਤੁਸੀ ਗਰਮੀ ਨਹੀ ਚਾਹੀਦਾ ਤੇ
ਹਾਂ ਸੋਚਿਆ ਪਹਾੜਾ ਤੇ ਹੀ ਜਾਵਾਂਗੇ ਹੁਣ ਫੇਰ ਬੱਚਿਆਂ ਦੇ ਸਕੂਲ ਖੁੱਲ ਜਾਣੇ ਨੇ ਹੁਣ
ਸੋਚਦੇ ਰਹੋ ਤੁਸੀ ਤੇ ਗਰਮੀ ਛੁੱਟੀਆਂ ਖਤਮ ਹੋਣ ਵਾਲੀਆਂ
ਹਾਂ ਓਹੀ ਤੇ ਹੁਣ ਤੇ ਬੱਚਿਆਂ ਦੇ ਸਕੂਲ ਵੀ ਖੁੱਲਣ ਵਾਲੇ ਨੇ ਕਿਥੇ ਹੀ ਜਾਣ ਹੁਣ।
ਨਹੀਂ ਤੁਸੀ ਆਓ ਤੁਹਾਡੇ ਸਾਡੇ ਨਾਲ ਚੱਲਣਾ ਤੁਸੀ
ਬਸ ਤੁਸੀ ਆਪ ਤੇ ਇਕੱਲੇ ਇਕੱਲੇ ਹੋ ਆਏ ਹੋ ਸਾਨੂੰ ਬੁਲਾਇਆ ਹੀ ਨਹੀ ਸਾਨੂੰ। ਦੱਸਿਆ ਤੱਕ ਨਹੀ।
ਇੱਕਦਮ ਹੀ ਬਣਿਆ ਸੀ ਸਾਡਾ ਪਲੈਨ ਚਲੋ ਅਗਲੀ ਵਾਰ ਤੁਹਾਨੂੰ ਜ਼ਰੂਰ ਦੱਸਾਂਗੇ।
ਹਾਂ ਇਕਦਮ ਹੀ ਬਣਦਾ ਸਭ ਦਾ ਪਲੈਨ-
ਚਲੋ ਠੀਕ ਹੈ। ਸਤਿ ਸ਼੍ਰੀ ਅਕਾਲ।
ਠੀਕ ਹੈ। ਸਤਿ ਸ਼੍ਰੀ ਅਕਾਲ।